ਸਾਸ ਸ੍ਰੀ ਕਾਲ ਜੀ।ਹੋਰ ਕਿਵੇਂ ਹੋ। ਤੁਸੀਂ ਸੁਣਾਓ, ਕੀ ਕਰ ਰਹੇ ਹੋ
ਬਸ ਬੈਠੀ ਹਾਂ ਮੈਂ ਤੁਸੀਂ ਸੁਣਾਓ
ਬਸ ਬੈਠੇ ਸੀ ਹੁਮ ਸਫਾਈਆਂ ਵਗੈਰਾ ਕਰਕੇ ਸਵੇਰ ਤੇ ਲੱਗੇ ਸੀ। ਹੁਣ ਬੜਾ ਖਲੇਰਾ ਬੜਾ ਪੈ ਜਾਂਦਾ ਕੋਈ ਆ ਜਾਂ ਨਾ ਤੇ ਫਖਲੇਰਾ ਪੈ ਜਾਂਦਾ ਬੜਾ ਉਹ ਬਸ ਹੁਣ ਬੈਠੇ ਸੀ ਹੋਰ ਨਾਸ਼ਤਾ-ਨੁਸਤਾ ਕਰ ਲਿਆ ਤੁਸੀਂ
ਹਾਂਜੀ ਸਭ ਹੋ ਗਿਆ
ਕੀ ਬਣਾਇਆ ਅੱਜ
ਅੱਜ ਦਾਲ ਤੇ ਚਾਵਲ ਲੜਕੇ ਦੇ ਮਨ ਭਾ ਗਿਆ ਹੁਣ ਜੋ ਮਰਜੀ ਮੰਗੀ ਦੀ
ਮੂੰਗੀ ਆ ਯੇਲੋਂ ਦਾਲ
ਹਾਂਜੀ
ਸਾਡੇ ਹੀ ਆਲੂ ਦਾਲ ਬੋਲਦੇ ਮੂੰਗੀ ਦਾਲ ਨੀ ਬੋਲਦੇ ਸਾਡੇ ਸਾਰੀਆਂ ਹਾਂ ਉਹ ਫੇਿਰ ਵੱਖਰੀ, ਵੱਖਰੀ ਦਾਲ ਬੋਲਦੇ ਨਾ ਸਵਾਦ ਵੱਖਰਾ ਹੋ ਜਾਂਦਾ ਬੱਚੇ ਖਾਂਦੇ ਨੀ ਤਾਂ ਉਹਨਾਂ ਨੂੰ ਇੱਕੋ ਦੱਸੀ ਕਿ ਬਈ ਯਲੋ ਦਾਲ ਕਿਉਂਕਿ ਹਰ, ਹਰ ਦੀ ਵੀ ਦਾਲ ਪੀਲੀ ਬਲੀ ਤੇ ਛੋਲਿਆਂ ਦੀ ਵੀ
ਹਾਂਜੀ
ਤੇ ਉਹਨਾਂ ਨੂੰ ਇੱਕੋ ਦੱਸੀ ਦੇ ਬ ਯਲੋ ਦਾਲ ਓ ਓਈ ਖਾਓ ਹਾਂ ਤੇ ਖਾਂਦੇ ਨੀ ਕੋਈ ਹੋਰ ਨਹੀਂੀ ਖਾਂਦੇ ਫਿਰ
ਹਾਂਜੀ ਇਹ ਤੇ ਹੈ
ਕੋਡ ਵਰਡ ਰੱਖਣੇ ਪੈਂਦੇ ਹੈ ਇਨਾ ਵੈਸੇ
ਹਾਂਜੀ ਹਾ ਹਾ
ਹਮ ਹੋਰ ਬਸ ਵਧੀਆ ਛੁੱਟੀਆਂ ਪੈਗੀਆਂ ਘੁੰਮਾਂ ਕਿਧਰੇ
ਮੈਂ ਜੈਪੁਰ ਹੋ ਕੇ ਆਈ ਗਏ ਸੀ ਮੰਡੇ ਗਏ ਸੀ ਔਰ ਕੱਲ੍ਹ ਹੀ ਵਾਪਸ ਆਆ
ਹਾਂ ਮੰ ਕਿੱਥੇ, ਕਿੱਥੇ ਘੁੰਮ ਕੇ ਆਏ
ਅਤੇ ਔਲਰੇਡੀ ਪੰਜ ਛੇ ਘਰ ਹੈਗੇ ਨੇ ਘਰਾਂ ਹੈ ਜੀ ਬਸ ਘੁੰਮਣਾ ਹਾਂਜੀ ਹਾਂਜੀ ਬਹੁਤ ਅੱਛੇ ਹੈ ਹਾਂਜੀ, ਹਾਂਜੀ ਬਸ ਉਹੀ ਮੌਕਾ ਹੀ ਨਹੀਂੀ ਮਿਲਦਾ ਤੇ ਬੰਦਾ ਮ ਘੇ ਲਈ ਜਾਏ ਫਿਰ ਘੁੰਮੇ ਫਿਰੇ
ਹਾਂ ਇਹੀ ਨਾ ਤੇ ਰਿਸ਼ਤੇਦਾਰਾਂ ਦੇ ਘਰ ਹੀ ਨੀ ਖਤਮ ਹੁੰਦੇ ਉਹ ਜਿਹ। ਲ ਨਾ ਜਾਓ ਫੇਿਰ ਉਹ ਹੋ ਜਾਂਦਾ ਮਾੜੇ ਗਰਮ ਹੋ ਜਾਂਦੀ ਹੈ।
ਹਾਂਜੀ ਹਾਂਜੀ। ਤੇ ਇਸ ਕਰਕੇ ਹਫ਼ਤਾ ਹੀਵੇਂ ਨਿਕਲ ਗਿਆ ਹਾਂਜੀ। ਹੋਰ ਰੋਟੀ ਪਾਣੀ
ਨਹੀਂ ਮੈ‌ ਤੇ ਆਪਣਾ।
ਅੱਛਾ‌। ਹਾਂਜੀ। ਹੈ ਤੇ ਗੱਲ ਸਹੀ ਏ। ਹਾਂਜੀ ਬਸ ਫੁਲਕੇ ਵਗੈਰਾ ਫੇਰ ਵੀ ਬਣ
ਹਾਂ ਉਹ ਟੇਢੇ ਮੇਢੇ ਖਾ ਜਾਂਦੇ ਨੇ ਉਹ ਚ ਸਵਾਦ। ਨੀ ਹੁੰਦਾ।
ਹਾਂਜੀ ਹੈ ਵੀ ਹੈ ਹਾਂਜੀ ਹਾਂਜੀ। ਜ
ਹੋਰ ਕੋਾਲਜ ਬਸ ਵਧੀਆ ਚੱਲ ਰਹੇ ਨੇ ਸਭ।
ਅੱਛਾ ਹਾਂਜੀ। ਜੀ ਹਾਂਜੀ। ਸਾਡੇ ਹੋਲੀਡੇਜ਼ ਜੂਨ ਵਿੱਚ ਪੈਂਦੇ ਨੇ। ਹਾਂ।
ਉਹ ਤੇ ਹੁਣ ਉਹ ਤੇ ਕੋ ਪੈਂਦੇ ਨਾ ਸਕੂਲਾਂ ਦੇ ਜੂਨ ਜੁਲਾਈ ਵਿੱਚ ਕੋਾਲਜ।
ਅੱਛਾ। ਹੋਲੀਡੇਜ਼ ਕਦੋਂ ਪੈਂਦੇ ਨੇ?
ਕੋਾਲਜ ਤੇ ਹੋਲੀਡੇਜ ਮੇਰੇ ਖਿਆਲ ਸ਼ਾਇਦ ਹੁਣ ਨੀ ਪੈਂਦੇ ਪਹਿਲਾਂ ਸੀ ਸਿਸਟਮ ਪਹਿਲਾਂ ਤੇ ਛੁੱਟੀਆਂ ਵੀ ਬੱਚਿਆ ਦੀਆ ਦੋ ਦੋ ਮਹੀਨੇ ਦੀਆਂ ਪੈਂਦੀਆਂ ਸਨ।
ਹੋਰ ਇਹ ਤੇ ਹੈ। ਕਾਲਜ ਦੀ ਛੁੱਟੀਆਂ ਨਹੀਂ ਹੁੰਦੀਆਂ। ਅੱਛਾ ਕਾਫੀ। ਲੇਟ ਪੈਂਦੀ ਹੈ ਨਾ ਤੇ।
ਹਾਂ ਬੜੀ ਏ ਪਰ ਹੈ ਨਾ ਫਿਰ ਕੋਲਜ ਵਿਚ ਬਾਊਂਡੇਸ਼ਨ ਨੀ ਹੈਗੀ ਸੀ ਜਾਓ ਨਾ ਜਾਓ।
ਹਾਂਜੀ ਅੱਛਾ ਤੇ ਪ੍ਰਾਈਵੇਟ ਲੋਓ ਜਾਂ ਰੈਗੂਲਰ ਦੋਨਾਂ ਜ
ਹਾਂ ਰੈਗੂਲਰਸ ਵੀ ਇਹੀ ਉਹ ਹੁੰਦਾ ਜਿਆਦਾ ਖਾਸ ਨੀ ਉਹ ਕਰਦੇ ਠੀਕ ਠਾਕ ਏ ਮਤਲਬ ਜਿਦ ਕ ਸਕੂਲ ਚ ਹੁੰਦਾ ਪੂਰੀ ਬਾਊਂਡੇਸ਼ਨ ਹੁੰਦੀ ਕਿ ਮਤਲਬ ਬੱਚਾ ਇਹ ਕਿਉ ਪਾ ਕੇ ਆਇਆ ਕਿਉ ਪਾ ਕੇ ਆਇਆ।
ਹਾਂਜੀ ਅੱਛਾ। ਹਾਂ ਹਾਂ ਇੱਥੇ ਦੇ ਕੋਲੇਜ ਵੀ ਬਹੁਤ ਖ਼ਰਾਬ ਇਹ ਵੀ ਹੀ ਹੈ ਬਸ ਐਗਜ਼ਾਮ ਦੇ ਕੇ ਆ ਆਓ। ਪੜ੍ਹਾਈ ਕੁਛ ਹੈ ਨਹੀਂ ਔਰ ਫਾਈਲਸ ਵਗੈਰਾ ਵੀ ਜਿਵੇਂ ਬਣਦੀਆਂ ਨੇ ਤੇ
ਹਾਂ ਇਹ ਤੇ ਸਕੂਲੇ ਵੀ ਇਹੀ ਕਰਦੇ ਨੇ ਜਿਹੜੀਆਂ ਫਾਈਲਾਂ ਫੂਲਾਂ ਬਣਨੀਆਂ ਸਾਲ ਹੋਣਾ ਹੈ ਇਹਨਾਂ ਨੇ ਪਾੜ ਪੁੜ ਕੇ ਸਾਰੀਆਂ ਰੱਦੀ ਚ ਵੇ ਧਨੀਆ
ਹਾਂਜੀ। ਦਰਾਨ ਦੀ ਡਿਗਰੀ ਮਿਲ ਜਾਂਦੀ ਹੈ।
ਹਾਂ ਬਸ ਪ ਹੁਣ ਤੇ ਬੱਚੇ ਦੇ ਉੱਤੇ ਹੈ ਕਿ ਬੱਚੇ ਨੇ ਪੜ੍ਹਨਾ ਹੈ ਤੇ ਪੜ੍ਹ ਚੱਲੇਗਾ ਨਹੀਂ ਤੇ ਬਈ ਸਕੂਲ ਦੇ ਕਾਲਜ ਦੇ ਭਰੋਸੇ ਨੀ।
ਹਾਂ ਅ ਤੇ ਹੈ। ਜ ਸਕੂਲ ਵਾਲੇ ਤਾਂ ਆਪ ਹੀ ਰਿਜ਼ਲਟ ਬਣਾ ਦਿੰਦੇ ਨੇ ਇਹ ਚੀਜ਼ ਆਉਦੀ ਹੈ ਨਾ।
ਤੇ ਨਾ ਬੱਚੇ ਪੜ੍ਹਨ ਵਾਲੇ।
ਹਾਂਜੀ।
ਕੋਈ ਗੱਲ ਨੀ।
ਹਾਂਜੀ। ਹਮ ਕਾਲਜ ਸਕੂਲ ਹਮ ਕਾਲਜ ਸਕੂਲ ਦੋਨੋ ਸੇਮ ਹੋਏ ਪਏ ਨੇ।
ਸਕੂਲ ਕਾਲਜ ਵੀ
ਕੋਲੇਜ ਦੇ ਵਿੱਚ ਵੀ ਬੱਚਾ ਨਹੀਂ ਪੜ੍ਹਦਾ। ਇਵੇ ਡਿਗਰੀ ਮਿਲ ਜਾਂਦੀ ਹੈ ਹਮ ਔਰ ਸਕੂਲ ਚ ਐ ਥੋੜ੍ਹਾ ਬਹੁਤ ਬੱਚਾ ਬੇਸਿਕ ਵਗੈਰਾ ਕਲੀਅਰ ਹੁੰਦਾ ਐ। ਤੇ ਉਸ ਤੋਂ ਬਾਅਦ ਥੋੜ੍ਹੀ ਬਸ ਉਨੂੰ ਇਹ ਕਲਾਸਾਂ ਮਿਲ ਜਾਂਦੀਆਂ ਨੇ ਹੋਰ ਕੀ ਪ੍ਰਮੋਟ ਹੁੰਦਾ ਰਹਿੰਦਾ ਹੈ।
ਕਾਲਜ ਵਿੱਚ ਸਕੂਲਾਂ ਵਿੱਚ ਓਦਾਂ ਟੀ ਟੀਚਰ ਦਾ ਡਰ ਹੋਵੇ ਨਾ ਹੋਵੇ, ਜਿਹੜੇ ਪੀਟੀ ਟੀਚਰ ਹੁੰਦੇ ਨੇ ਪੀਟੀ ਆਈ ਉਹਨਾਂ ਦਾ ਜਰੂਰ ਡਰ ਹੁੰਦਾ ਉਹ ਨੀ ਬੱਚੇ ਨੂੰ ਬਾਫਰ ਫਿਰਨ ਦਿੰਦੇ।
ਹਾਂਜੀ।
ਉਹ ਸਿੱਧਾ ਮੂੰਹ ਤੇ ਚਪੇੜ ਹੀ ਰੱਖਦੇ ਨੇ। ਪੁੱਛਣਾ ਵੀ ਨੀ ਉਹਨਾ ਨੇ ਬਈ ਤੂੰ ਕੀ
ਹੂੰ ਹੂੰ ਹਾਂ ਉਹੀ ਤੇ ਨਾਈਨ ਟੇ ਤੇ ਲੈ ਕੇ ਆਦੇ ਹੀ ਨੇ।
ਹਾਂ।
ਬੜਾ ਖਰਾਬ ਮਾਹੌਲ ਹੋ ਗਿਆ ਹੁਣ।
ਬੜਾ ਬੁਰਾ ਹਾਲ ਹੈ।
ਘਰ ਸਭ ਵਧੀਆ
ਹਾਂਜੀ, ਸਭ ਵਧੀਆ ਜੀ ਤੁਸੀਂ ਸੁਣਾਓ ਬਸ
ਤੁਸੀਂ ਕੀ ਖਾਇਆ ਨਾਸ਼ਤੇ ਚ
ਅਸੀਂ ਅੱਜ ਕੀ ਖਾਇਆ ਸੀ ਨਾਸਤੇ ਚ ਅਸੀਂ ਖਾਏ ਸੀ ਲੋਕੀ ਦੇ ਕੋਫਤੇ
ਅੱਛਾ ਕਿੰਨੇ ਬਣਾਇਆ।
ਮੰਮਾ ਨੇ। ਬੱਚਿਆਂ ਨੂੰ ਬ ਬੱਚਿਆਂ ਨੂੰ ਕਿਹਾ ਮਨਚੂਰੀਅਨ ਵੀ ਤੁਸੀਂ ਖਾਲੋ। ਕਹਿੰਦੇ ਅਸੀਂ ਨੀ ਖਾਣਾ ਕਹਿੰਦੇ ਆ ਮਨਚੂਰੀਅਨ ਨੀ ਹੁੰਦਾ। ਮੈਂ ਹਾਂ ਮੈਂ ਪਤਲੀ ਗਰੇਵੀ ਆਲਾ ਮਨਚੂਰੀਅਨ ਬਣਾਇਆ ਸੀ, ਜਰਾ ਕੁ ਉਹਨਾਂ ਨੇ ਮੂੰਹ ਨਹੀਂ ਲਾ ਕੇ ਵੇਖਿਆ। ਹਾਂ ਸਮਝਦਾਰ ਨੇ। ਤਰੀ ਚੋਂ ਕੱਢ ਕੇ ਵੀ ਦਿੱਤੇ ਮੈਂ ਤਰੀ ਚੋਂ ਕੱਢ ਕੇ ਵੀ ਦਿੱਤੇ ਤੇ ਦੂਜੇ ਬਗੈਰ ਗਰੇੇਵੀ ਵਾਲੇ ਮੈਂ ਕਿਹਾ ਖਾ ਲਓ, ਸੁੱਕੇ ਮਨਚੂਰੀਨ ਨੇ ਗ੍ਰਰੇਵੀ ਚ ਨਹੀਂ ਪਾਏ ਕਹਿੰਦੇ ਨ ਹਮ ਨੇ ਇਹ ਵੀ ਨਹੀਂ ਖਾਣਾ ਵੋ ਮਨਚੂਰਅਨ ਹਮੇਂ ਪਤਾ ਕੈਸਾ ਹੋਤਾ ਨਹੀਂ ਖਾਤਾ। ਹਾਂ ਬੜੇ ਸਮਜ਼ ਆਣੇ ਦਿਮਾਗ ਬੜਾ ਅੱਜ ਕੱਲ ਦੇ ਬੱਚਿਆਂ ਕੋਲ ਬੜਾ ਦਿਮਾਗ
ਬੜਾ ਹੀ ਕੰਪਿਊਟਰ ਨੇ
ਹਾਂ ਕੰਪਿਊਟਰ ਵੀ ਫੇਲ ਹੈ ਨਾ ਅੱਗੇ ਹ
ਸਹੀ ਹੈ
ਹੋਰ ਚਲਾ ਦਿੰਦੇ ਨੇ ਸਾਰਿਆਂ ਨੂੰ
ਇਸ ਕਰਕੇ
ਹਾਂ ਫੋਨਾਂ ਚੋਂ ਪੜ੍ਹਨ ਕਰਕੇ ਨਾ ਇਹਨਾਂ ਦਿਮਾਗ ਤੇਜ਼ ਹੋਗੇ ਨੇ ਐਕਸਟਰਾ ਪਾੜ ਲੈਂਦੇ ਨੇ ਜੋ ਕੱਢ ਕੇ ਦਓ ਨਾ ਉਹਨਾਂ ਦਾ ਫੇਰ ਫੋਨ ਨਾ ਫਿਰ ਦੂਜਾ ਟੀਵੀ ਵੀ ਵੇਖਿਆ ਜਾਂਦਾ।
ਬਸ ਅ
ਸਕੂਲੇ ਭੇਜਦੇ। ਸਕੂਲੇ ਮੈਡਮ ਕਹਿਣਾ ਇਕ ਲੈਕਚਰ ਐਕਸਟ੍ਰਾ ਉੱਚਾ ਲੱਗਣਾ ਫੇਰ ਘਰ ਕਦੀ ਮੰਮਾ ਵੇਟ ਕਰ ਰਹੀ ਹੈ ਕਦੀ ਭੁੱਖ ਲੱਗ ਰਹੀ ਕਦੀ ਸ਼ੂਸ਼ੂ ਹੋਇਆ ਕਦੀ ਕੁਛ
ਹੋਰ ਕੀ ਬੱਚੇਵੇਂ ਭੱਜਦੇ ਨਾ ਅੱਜ ਕੱਲ ਦੇ
ਹਾਂ ਬੜਾ ਔਖਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਾਂਭਣਾ
ਹਮ ਫੋਨ ਦੇ ਦੋ ਤੇ ਬੈਠੇ ਰਹਿਗੇ ਪੂਰਾ ਦਿਨ ਹੀ
ਫੋਨ ਦੇ ਤੋ ਅਜੇ ਭੁੱਖ ਵੀ ਨੀ ਲੱਗੇਗੀ ਇਹਨਾਂ ਨੂੰ ਫੋਨ ਦੇ ਕੇ ਤੇ
ਹੈ ਤੇ ਹੈ ਅਜੇ ਰੋਟੀ ਅੰਦਰ ਜਾਈ ਗੀ ਵੀ ਤੇ ਫੋਨ ਦੇ ਨਾਲ ਹੀ ਜਾਏਗੀ।
ਫੋਨ ਹੋਏਗਾ ਤੇ ਰੋਟੀ ਖਾਧ ਜਾਏਗੀ ਬਿਲਕੁਲ ਵੀ ਰੋਟੀ ਖਵਾਣੀ ਅਗਰ ਨਹੀਂ ਮਨ ਹੈਗਾ ਤੇ ਫੋਨ ਦੇ ਦੋ ਵੀ ਮਨ ਵੀ ਹੋ ਜਾਏਗਾ ਰੋਟੀ ਖਵਾਉਣ ਦਾ ਫੇਰ ਜੋ ਨਹੀਂ ਵੀ ਪਸੰਦ ਹੋ ਵੀ ਖਾਂਦਾ ਜਾਣਾ।
ਹਾਂਜੀ
ਬੜਾ ਬੜਾ ਔਖਾ ਇਹਨਾਂ ਨੂੰ ਸਾਹਮਣਾ ਝੂਠ ਤੇ ਬੋਲ ਹੀ ਨਹੀਂ ਸਕਦੇ ਇਹਨਾਂ ਨਹੀਂ
ਬਹੁਤ ਮਤਲਬ ਸਮਝੇ ਸਮਝਾਏ ਬੱਚੇ ਆ ਰਹੇ ਨੇ ਅੱਜ ਕੱਲ ਐਸੇ ਹੈਗੀ ਸਿਸਟਮ ਪਹਿਲੇ ਤਾਂ ਬੱਚਾ ਕਿਵੇਂ ਰਹਿੰਦਾ ਸੀ ਹਮ।
ਪਹਿਲਾਂ ਬੱਚਿਆਂ ਨੂੰ ਪਤਾ ਵੀ ਨੀ ਹੁੰਦਾ ਸੀ ਭੋਲੇ ਪੰਛੀ ਹੁੰਦੇ ਸੀ। ਅਸੀਂ ਬੱਚੇ ਉਹ ਰਹਿ ਗਿਆ ਆ ਸਿੱਧੇ
ਹਾਂਜੀ ਇਹ ਤੇ ਗੱਲ ਸਹੀ ਹੈ। ਹਮ ਫੋਨ ਜੋ ਐ ਸਭ ਕੁਝ ਆਪਣੇ ਆਪ ਵੀ ਉਹ ਦੱਸੀ ਜਾਂਦਾ
ਹਾਂ ਸਭ ਕੁਛ ਸਭ ਕੁਛ ਸਿੱਖ ਗਏ ਨੇ ਫੋਨ ਚ ਫੋਨ ਚ ਸਭ
ਹੋਰ ਸੁਣਾਓ ਬੱਚਿਆਂ ਦਾ ਤਾਂ ਹੈ ਹੀ ਹੈ ਪੜ੍ਹਾਈ ਵੀ ਉਹਦੇ ਚ ਹੀ ਹੋ ਗਈ ਫੋਨ ਚ ਹੀ ਸਭ ਕੁਝ ਨਾ
ਸਭ ਕੁਛ ਫੋਨ ਟੀਚਰਾਂ ਦਾ ਹੋਲੀ ਡੇਅ ਹੋਮਵਰਕ ਹਣ ਬੱਚਿਆਂ ਨੂੰ ਫੋਨ ਚੋਂ ਹੀ ਦਿੰਦੇ ਬੱਚਿਆਂ ਨੂੰ ਕੀ ਕਰੀਏ ਮਜਬੂਰਨ ਦੇਣਾ ਵੀ ਪੈਂਦਾ।
ਹਾਂਜੀ। ਹਮ ਹਮ। ਹੈਲੋ। ਹੈਲੋ। ਹੈਲੋ।